' ' ਹਾਂਜੀ, ਤੁਸੀਂ ਸੁਣਾਓ।
ਹਮ, ਮੈਂ ਵੀ ਵਧੀਆ ਹਾਂ ਬਿਲਕੁਲ ਹੋਰ ਘਰ ਸਭ ਠੀਕ-ਠਾਕ ਨੇਂ
ਹਾਂਜੀ, ਤੁਸੀਂ, ਦੱਸੋ।
ਹਾਂਜੀ, ਸਭ ਵਧੀਆ-ਵਧੀਆ।
ਅੱਛਾ, ਰੋਟੀ ਖਾ ਲੀ
ਹਾਂ, ਬੱਸ ਹੁਣੀ ਖਾ ਕੇ ਹਟੀ ਹੀ।
ਅੱਛਾ।
ਤੁੂੰ ਹੀ ਖਾਲੀ ਰੋਟੀ
ਹਮ, ' ' ਕੀ ਬਣਿਆ
ਕੀ ਖਾਧਾ ਦਾਲ, ਚੋਲ, ਨਾਲ ਸੁੱਕੇ ਆਲੂ।
ਅੱਛਾ, ਠੀਕ-ਠੀਕ। ਮੈਂ, ਰਾਜਮਾਂਹ ਚਾਵਲ। ਹਾਂਜੀ, ਪਨੀਰ ਦੀ ਸਬਜ਼ੀ ਵੀ ਬਣੀ ਸੀ।
ਹੈਂ?
ਪਨੀਰ ਦੀ ਸਬਜ਼ੀ ਬਣੀ, ਮਟਰ ਪਨੀਰ ਦੀ।
ਅੱਛਾ, ਪਿਛੋਂ ਆਵਾਜ਼ ਬੜੀ ਆਂਉਦੀ ਏ।
ਉਹ ਥੋੜੀ ਬਹੁਤ ਆਂਦੀ ਪਈ, ਤਹਾਨੂੰ ਮੇਰੀ ਆਵਾਜ਼ ਸਾਫ਼ ਆਉਂਦੀ ਪਈ ਹੈ ਨਾਂ।
ਹਾਂ-ਹਾਂ।
ਬੱਸ ਠੀਕ ਐ।
ਹੋਰ ਸੁਣਾ?
ਬੱਸ, ਅੰਬ ਖਾਣ ਲੱਗਿਆ ਹੁਣ।
ਅੱਛਾ-ਅੱਛਾ।
ਹਾਂਜੀ, ਠੀਕ-ਠੀਕ ਜਿਆਦਾ ਗਰਮੀ ਨੀ ਹੈਗੀ ‌।
ਅੱਛਾ ਨਹੀਂ ਤਾਂ ਦੋ ਦਿਨ ਤਾ ਕਿੰਨੀ ਗਰਮੀ ਪਈ ਸੀ।
ਹਮ, ਬਹੁਤ ਜਿਆਦਾ।
ਹਮ ਹੋਰ।
ਪਿੱਛੋਂ ਆਵਾਜ਼ ਜਿਆਦਾ ਹੀ ਆਂਦੀ ਪਈ ਆ। ਚੱਲੋ, ਮੈਂ ਬਾਹਰ ਨੂੰ ਜਾਣਾ ਆ।
ਅਹਾ।
ਹੁਣ ਕੁਛ ਆਵਾਜ਼ ਸਾਫ ਆਈ।
ਹਾਂ- ਹਾਂ।
ਠੀਕ ਐ।
ਹੋਰ? ਮੈਂ ਤੈਨੂੰ ਅੱਜ -ਅੱਜ ਦਾ ਪੂਰਾ ਉਹ ਦੱਸ ਦਿੰਦੀ ਆ।
ਹਮ।
ਅੱਜ ਆਪਾਂ ਕੀ-ਕੀ ਕੀਤਾ?
ਦੱਸੋ?
ਹਾਂ ਮੇਰੀ ਫਰੈਂਡ ਹੈ ਨਾ ਕੋਮਲ ਸਹੇਲੀ ਮੇਰੀ ਤੇ ਉਹਦਾ। ਜਨਮਦਿਨ ਹੀ ਅੱਜ ਤੇ ਆਪਾਂ ਹਾਂ। ਹਾਂ ਤੇ ਆਪਾਂ ਸਾਰਿਆਂ ਨੇ ਪਲੈਨ ਬਣਾਇਆ ਹਾਂ। ਹਾਂ।
ਮੈਨੂੰ ਲੱਗਿਆ ਕਿ ਪਰਸੋਂ ਏ।
ਅੱਛਾ, ਨਹੀਂ-ਨਹੀਂ ਅੱਜ ਹੀ ਸੀ।
ਅੱਛਾ ਠੀਕ -ਠੀਕ।
ਆਪਾਂ ਉਹਦੇ ਬ ਜਨਮ ਦਿਨ ਤੇ ਉਹਨੂੰ ਸਰਪ੍ਰਈਜ਼ ਦੇਣ ਦਾ ਪਲੈਨ ਬਣਾਇਆ। ਹੈਂ।
ਕਿੰਨੇ ਸਾਲ ਦੀ ਹੋ ਗਈ ਉਹ ਵੈਸੇ।
ਉਹ ਬਾਈ ਸਾਲ ਦੀ ਹੋ ਗਈ ਐ।
ਉਹ ਕਾਫ਼ੀ ਉਮਰ ਹੋ ਗਈ ਐ।
ਕਾਫ਼ੀ ਉਮਰ ਗ ਜਿਹੜੀ ਅੰਜਲੀ ਗੁੰਮਟੀ ਨੀ ਹੈਗੀ।
ਹਾਂਜੀ।
ਉਹ ਚੌਵੀ ਸਾਲ ਦੀ ਹੋ ਗਈਏ ਤੇ ਸਤੰਬਰ ਚ ਉਹ ਨੇ ਪੱਚੀ ਸਾਲ ਦੀ ਹੋ ਜਾਣੇ।
ਹੋ ਮਤਲਬ ਤੁਹਾਡੇ ਤੋਂ ਪਹਿਲੇ ਹੀ ਓਲਡ ਏਜ ਚੱਲ ਜਾਏਗੀ ਉਹ।
ਹਾਂ, ਉਰ ਜਾਏਗੀ।
ਅੱਛਾ।
ਹਮ।
ਹਾਂ ਤੁਹਾਡੇ ਪਿੱਛੋਂ ਟਰੇੇਨ ਦੀ ਆਵਾਜ਼ਾਂ ਆਦੀਆਂ ਪੀਆਂ।
ਹਾਂ ਥੋੜ੍ਹੀ ਬਹੁਤ ਤਾਂ ਆਣ ਗਈਆ ਹੁਣ।
ਅੱਛਾ ਤੇ ਮੈਂ ਕਹਿੰਦਾ ਪਿਆ ਕੀ- ਕੀ ਦੱਸਦੇ ਪਾਏ ਤੁਸੀਂ ਕੀ ਹੋਇਆ ਅੱਜ।
ਹਾਂ ਫੇਰ ਆਪਾਂ ਉਹਨੂੰ ਮਤਲਬ ਕਿ ਸਰਪ੍ਰਾਈਜ਼ ਦੇਣ ਦਾ ਪਲੈਨ ਬਣਾਇਆ। ਫੇਰ ਉਹ ਕਹਿੰਦੀ। ਕੀ- ਕੀ ਸਰਪ੍ਰਾਈਜ਼ ਦਈਏ। ਹੈਂ। ਹਾਂ ਕਹਿੰਦੀ ਕੀ ਸਰਪ੍ਰਾਈਜ਼ ਦੇਈਏ ਮੈਂ ਕਿਹਾ ਫਿਰ। ਕਿ ਉਹਨੂੰ ਕੇਕ। ਐਵੇ ਲੈ ਕੇ ਜਾਂਦੇ ਆ ਉਹਦੇ ਘਰ ਉਹਨੂੰ ਕੋਈ ਆਈਡੀਆ ਵੀ ਨੀ ਹੈਗਾ। ਜੇ ਆਪਾਂ ਆਉਣਾ
ਅੱਛਾ।
ਹਾਂ, ਫੇਰ ਆਪਾਂ ਕਹਿੰਦੇ ਕੇਕ ਕੌਣ ਲਿਆਏਗਾ? ਮੈਂ ਅੰਜਲੀ ਮੈਂ ਤੂੰ ਲਿਆਈ ਫੇਰ ਆਪਾਂ ਪੈਸੇ ਇਕੁਅਲ-ਇਕੁਅਲ ਕਰ ਲਾਂਗੇ।
ਹਾਂ ਸਹੀ ਏ। ਬਿਲਕੁਲ ਸਹੀ ਏ।
ਹਾਂ ਫੇਰ ਉਹ ਕੇਕ ਲੈ ਆਈ ਸੀ ਤੇ ਇੱਕ ਕਰਾਊਨ ਮਤਲਬ ਕਿ ਤਾਜ ਲੈ ਆਈ ਸੀ। ਲਾਈਟ ਵਾਲਾ। ਫਿਰ ਹਾਂ ਫੇਰ ਅੱਜ ਹਾਂ ਫਿਰ ਅੱਜ ਆਪਾਂ ਗਏ ਸਵੇਰੇ ਅਹ ਨੌ ਕੁ ਵਜੇ ਗਏ ਤੂੰ ਛੱਡਣ ਗਿਆ ਸੀ ਨਾ ਮੈਨੂੰ ਉੱਥੇ ਅੰਜਲੀ ਕੋਲ।
ਅੱਛਾ, ਸਵੇਰ ਦੀ ਗੱਲ, ਉਹ ਮੈਂ ਤਾਂ ਭੁੱਲ ਹੀ ਗਿਆ ਸੀ।
ਹਾਂ, ਫਿਰ ਸਵੇਰੇ ਅੰਜਲੀ ਦੀ ਐਕਟੀਵਾ ਤੇ ਹੀ ਆਪਾਂ ਉੱਥੇ ਦੂਸਰੀ ਅੰਜ- ਲੀ ਸ਼ਰਮਾ ਦੇ ਘਰ ਗਏ ਵੇਖਿਆ ਹਜੇ ਆਪਾਂ ਜੇ ਉਸ ਗਲੀ ਚ ਜਾਣੀਦੇ ਹ ਤੇ ਅੰਜਲੀ ਸਾਨੂੰ ਵੇਖਣ ਦੀ ਝਾੜੂ ਮਾਰਨ ਦੀ ਸੀ ਉਹ।
ਅੱਛਾ।
ਹਾਂ ਫਿਰ ਅਸੀਂ ਕਿਹਾ ਤੂੰ ਨਹਾਤੀ ਨੀ ਅਜੇ ਤੱਕ, ਤਿਆਰ ਵੀ ਨਹੀ ਹੋਈ ਹੈਗੀ। ਕਹਿੰਦੀ ਬਸ ਹੋਣ ਲੱਗੀ ਸੀ ਫਿਰ ਉਹਨੇ ਸਾਨੂੰ ਬਿਠਾਇਆ। ਉਹਦੀ ਮੰਮੀ ਨਾਲ ਮਿਲੇ ਆਪਾਂ।
ਅੱਛਾ, ਓਕੇ।
ਹਾਂ, ਫੇਰ ਉਹ ਓਨੇ ਅਹ ਸਾਨੂੰ ਉਹ ਠੰਡਾ ਪਿਆਇਆ।
ਅੱਛਾ ਜੀ। ਠੰਡਾ ਵੀ ਪਿਲਾ ਤਾਂ ਉ ਹੋ ਆ ਹੋ। ਕਾਫੀ ਖਰਚਾ ਕਰ ਦਿੱਤਾ ਨਾ।
ਹਾਂ, ਫੇਰ ਉਹ
ਅੱਛਾ।
ਉਹ ਨਹਾਣ ਚੱਲ ਗਈ ਤੇ ਸਾਨੂੰ ਕਹਿੰਦੀ ਤੁਸੀ ਬਹਿ ਜਾਓ ਕਮਰੇ 'ਚ ਆਪਾਂ ਦੋਨੂੰ ਬੈਠੇ ਰਹੇ ਸੀ ਹਾਲੇ। ਕਮਰੇ 'ਚ ਨਾਲ ਗਾਣੇ ਸੁਣਦੇ ਰਹੇ ਉੱਚੀ-ਉੱਚੀ।
ਅੱਛਾ ਤੇ ਮਿਸਟਰ ਵੰਸ਼ ਸ਼ਰਮਾਂ ਜੀ ਉੱਥੇ ਹੈਗੇ ਸੀ।
ਅਸੀ ਨਾ
ਉਹ ਸਵੇਰੇ ਆ ਗਏ। ਕੀ।
ਨਹੀਂ। ਦੁਪਹਿਰੇ ਜੀ ਆਇਆ ਮੈਂ।
ਅੱਛਾ।
ਆਪਾਂ ਤਾਂ ਨੌ ਸਵਾ ਨੌ ਵਜੇ ਗਏ ਸੀ ਨਾ ਉਦੋਂ ਆਇਆ ਨਹੀ ਸੀ। ਫੇਰ ਫੇਰ ਆਪਾਂ ਉਂਜਲੀ ਤਿਆਰ ਹੋਈ ਆਪਾਂ ਕੇਕ ਲੈ ਕੇ ਤੇ ਕੋਮਲ ਦੇ ਘਰ ਚੱਲੇ।
ਅੱਛਾ, ਚੱਲਗੀ ਫਿਰ।
ਹ ਹਾਂ ਫੇਰ ਚੱਲ ਗਏ ਸੀ ਤੇ ਵਿੱਚ ਹੀ ਜਦੋਂ ਆਪਾਂ ਜਾਣਦੇ ਆ ਤੇ ਉਹਦਾ ਫੋਨ ਆਈ ਜਾਂਦਾ ਆ ਘੁੰਮਣ ਦਾ ਜਾਣਾ ਨੀ-ਜਾਣਾ ਨੀ। ਕੀ ਕਰਨਾ ਅੱਜ। ਫਿਰ ਆਪਾਂ ਉਹਦਾ ਫੋਨ ਕੱਟੀ ਗਏ ਤੇ ਫਿਰ ਆ ਆਪਾਂ ਉਹਦੇ ਘਰ ਪਹੁੰਚੇ ਏ ਤੇ ਹਜੇ ਆਪਾਂ ਦਰਵਾਜੇ ਤੋਂ ਅੰਦਰ ਗਏ ਤੇ ਉਹ ਦੂਸਰੇ ਦਰਵਾਜ਼ਾ ਜਿਹੜਾ ਅੰਦਰ ਹੀ ਉਹਦੇ ਬਾਹਰ ਖਲੋਤੀ ਹੋਈ। ਆਪਾਂ ਕੇਕ ਲੈ ਕੇ ਹੈਪੀ ਬਰਥਡੇ ਟੂ ਯੂ ਫਿਰ ਮਿਲ ਪੂਰੀ ਹੈਰਾਨ ਹੋ ਗਈ ਉਹ ਕਹਿੰਦੀ ਮੈਂ ਤੇ ਸੋਚ ਚ ਵੀ ਨਹੀਂ ਸੀ। ਕਹਿ ਰੀ ਪੂਰਾ ਯਾਦਗਾਰ ਬਣਾ ਤਾਂ ਤੁਸੀ ਮੇਰਾ ਜਨਮਦਿਨ।
ਅੱਛਾ।
ਹਾਂ ਫੇਰ ਉਹ ਵੀ ਨਾਤੀ -ਨੁਤੀ ਨੀਂ ਹਜੇ ਫਿਰ ਉਹ ਨਾਨ- ਨੂੰਨ ਚੱਲ ਗਈ। ਸ ਕੱਪੜੇ -ਕੁਪੜੇ ਪਾਏ ਤਿਆਰ -ਤਿਉਰ ਹੋਈ। ਉਹਨਾਂ ਚਿਰ ਉਹਨੇ ਸਾਡੇ ਅੱਗੇ ਠੰਡਾ ਰੱਖਿਆ, ਠੰਡਾ ਰੱਖਿਆ। ਕਾਜੂ, ਬਦਾਮ ਰੱਖੇ ਫਿਰ ਆਪਾਂ ਤਿੰਨੋ ਜਾਣੇ ਫੋਟਾਂ- ਫੋਟਾ ਖਿੱਚਦੇ ਰਹੇ। ਅੱਧੀ-ਅੱਧੀ ਡੱਬੀ, ਕਾਜੂ, ਬਦਾਮ ਦੀ ਖ਼ਤਮ ਕਰਤੀ ਆਪਾਂ।
ਹਮ।
ਹਾਂ ਠੰਡਾ ਪੀ ਲਿਆ। ਫਿਰ ਉਹਨਾ ਚਿਰ ਆ ਗਈ ਉਹ ਫਿਰ ਆਪਾਂ ਸਾਰਿਆਂ ਨੇ ਕੇਕ ਕੱਟਿਆ। ਤੇ ਫੇਰ ਉਹ ਕੇਕ ਲੈ ਕੇ ਆਈ ਸਾਨੂੰ ਕੇਕ ਖਾਧਾ।
ਅੱਛਾ।
ਫੇਰ ਕਹਿੰਦੀ ਕਿੱਥੇ ਜਾਣਾ, ਕਿਥੇ ਜਾਣਾ ਫੇਰ ਕਹਿੰਦੇ ਚਲੋ ਮਾਰ ਕੰਢੇ ਚਲੀਏ ਫੇਰ ਮਾਰ ਕੰਢੇ ਚੱਲ ਗਏ। ਉੱਥੇ ਫੋਟੋਓ-ਫੋਟਾਂਓ ਖਿੱਚੀਆਂ ਬੜੀਆਂ ਵੀਡੀਓ ਬਣਾਈਆਂ, ਮੱਥਾ ਟੇਕਿਆ ਹਾਂ। ਫੇਰ ਭੁੱਖ ਲੱਗੀ ਸਾਨੂੰ ਫੇਰ ਉਹ ਸਾਨੂੰ ਉਥੇ ਲੰਡਨ ਟਰੀਟ'ਚ ਲੈ ਗਈ। ਉੱਥੇ ਗਏ ਤੇ ਉਹਨੇ ਲਾਰਜ ਪੀਜ਼ਾ ਔਡਰ ਕਰਤਾ ਤੇ ਉਹਦੇ ਨਾਲ ਪਾਸਤਾ ਫਰੀ ਸੀ।
ਅੱਛਾ ਪੀਜ਼ਾ ਦੇ ਨਾਲ ਪਾਸਤਾ ਫਰੀ ਸੀ।
ਹਾਂ। ਤੇ ਫਿਰ ਹਾਂ ਬਹੁਤ ਸਵਾਦ ਸੀ। ਪੀਜ਼ਾ ਕੈਪਸੀਕਮ ਕੌਨ ਪੀਜ਼ਾ।
ਅੱਛਾ।
ਹਾਂ ਕੋਮਲ ਦੀ ਚਾਚੀ ਦੀ ਕੁੜੀ ਵੀ ਗਈ ਸੀ ਸਾਡੇ ਨਾਲ ਪ੍ਰੀਤ
ਅੱਛਾ।
ਫੇਰ ਫੇਰ ਆਪਾਂ ਹਾਂ ਫੇਰ ਆਪਾਂ ਆ ਖਾ- ਖੂ ਕੇ ਉਹਨੇ ਕੋਕ ਵੀ ਮੰਗਾਈ ਸੀ। ਆਹ ਸਾਰਾ ਕੁਛ ਖਾ- ਖੂ ਕੇ ਫੇਰ ਆਪਾਂ ਚਲੇ ਗਏ ਸੈਕਿੰਡ ਵਾਈਫ 'ਚ
ਅੱਛਾ ਫੇ
ਹਾਂ ਸੈਕਿੰਡ ਵਾਈਫ'ਚ ਉਹ ਕੰਜਲੀ ਔਰ ਸਾਰੇ ਕਹਿੰਦੇ-ਕਹਿੰਦੇ ਮੋਮੋਸ ਖਾਣੇ ਆ। ਉਹਨਾਂ ਨੇ ਮੋਮੋਸ ਮੰਗਵਾ ਲਏ ਮੈਂ ਤਾਂ ਖਾਧੇ ਨੀਂ। ਫੇਰ ਬਾਅਦ'ਚ ਉਹਨੇਂ ਰੋਟੀ ਮੰਗਵਾ ਲਈ। ਨਾਨ ਮੰਗਵਾ ਲਏ ਨਾਲ ਮਟਰ ਅ ਸ਼ਾਹੀ ਪਨੀਰ ਮੰਗਵਾ ਲਿਆ। ਸਲਾਦ -ਸਲੂਦ ਮੰਗਵਾ ਲਿਆ।
ਠੀਕ ਐ।
ਰੋਟੀ -ਰੂਟੀ ਖਾਧੀ ਸਵਾਦ ਹੀ। ਖਾਧੀ ਤੇ ਫੇਰ ਆਪਾਂ ਘਰ ਆਏ ਤੈਨੂੰ ਫੋਨ ਕਰਤਾ ਕਿ ਮੈਨੂੰ ਲੈਣ ਆਜਾ। ਫੇਰ ਤੂੰ ਪੀਰ ਬਾਬੇ ਤੇ ਲੈਣ ਆ ਗਿਆ ਫੇਰ ਐਵੇਂ ਕਰਕੇ ਮੈਂ ਘਰ ਆ ਗਈ।
ਅੱਛਾ।
ਹਾਂ।
ਅੱਛਾ ਹੁਣ ਤੁਸੀਂ ਕਿਸ ਜਗ੍ਹਾ ਓ
ਹੈਂ।
ਹੁਣ ਕਿਥੇ ਆ
ਹੁਣ, ਮੈਂ ਸੈਰ ਕਰਨ ਡਈ ਆ ਛੱਤ ਤੇ
ਅੱਛਾ, ਮੈਂ ਵੀ ਛੱਤ ਤੇ ਆ, ਮੈਨੂੰ ਤੇ ਤੁਸੀ ਵਿਖਦੇ ਨੀਂ ਪਏ।
ਅੱਛਿਆ। ਤੂੰ ਕਿਹੜੀ ਛੱਤ ਤੇ ਆਂ?
ਮੈਂ, ਆਪਣੇ ਕੋਠੇ ਦੀ ਛੱਤ ਤੇ ਆ।
ਅੱਛਾ।
ਤੁਸੀਂ ਕਿੱਥੇ ਓ?
ਮੈਂ ਵੀ, ਕੋਠੇ ਦੀ ਛੱਤ ਤੇ ਈ ਆ।
ਅੱਛਾ। ਅੱਛਾ, ਤੁਸੀਂ ਓਸ ਸਾਈਡ ਹੋਵੋਗੇ ਨਾ, ਛੱਤ ਦੇ ਉਸ ਸਾਈਡ।
ਹਾਂ, ਜਗ੍ਹਾ ਈ ਬੜੀ ਹੋਣੀ ਦੂਰ-ਦੂਰ ਈ ਬੜੇ ਆ। ਪਤਾ ਈ ਨੀ ਚੱਲਦਾ ਹੈਗਾ।
ਲਗਭਗ ਇਨ੍ਹਾ ਈ ਡਿਸਟੈਂਨਸ ਮੰਨ ਲੋ ਤੁਸੀਂ ਮੰਨ ਲੋ।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
ਇੱਥੋਂ ਇੰਡੀਆ ਤੋਂ ਲੈ ਕੇ, ਅਮੇਰਿਕਾ ਤੱਕ ਦਾ ਜਿਹੜਾ ਡਿਸਟੈਂਸ ਨਾ ਉਹ ਕੱਲਾ ਸਾਡੀ ਛੱਤ ਕਵਰ ਕਰ ਲੈਂਦੀ ਏ।
ਨਹੀਂ-ਨਹੀਂ। ਇੱਥੋਂ, ਇੰਡ ਧਰਤੀ ਤੋਂ ਲੈ ਕੇ ਚਾਂਦ ਤੱਕ ਦਾ ਜਿਹੜਾ ਡਿਸਟੈਂਸ
ਹਾਂ, ਮਤਲਬ-ਮਤਲਬ ਕਹਿੰਦੇ ਮਤਲਬ ਉਸ ਤੋਂ ਜ਼ਿਆਦਾ ਈ ਕਰਦੀ ਏ।
ਹਾਂ।
ਹਾਂ।
ਫਿਰ ਏਦਾਂ ਕਿਵੇਂ? ਇੰਨ੍ਹੀ ਦੂਰ ਪੈ ਜਾਂਦੇ।
ਐਕਟਿਵਾ ਵਗੈਰਾ ਲੈ ਕੇ ਗਏ ਓ, ਵਾਪਸ ਵੀ ਤਾਂ ਆਓਗੇ ਸੌਣ ਆਸਤੇ, ਕਿ ਚਾਂਦ ਤੇ ਸੌਓ ਗੇ ਅੱਜ
ਨਹੀਂ, ਮੈਂ ਤੇ ਚੱਲ ਕੇ ਜਾਵਾਂਗੀ ਮੈਂ ਕਿਹਾ ਥੋੜ੍ਹੇ ਸੈਰ ਹੋਜੇ ਚੱਲਦੇ-ਚੱਲਦੇ ਨਹੀਂ ਆ। ਹੂੰ, ਬਹੁਤ ਸੈਰ ਕਰਦੀ ਆ ਮੈਂ ਸੈਰ ਕਰਦੇ ਓ ਜ਼ੀ?
ਲੋ ਤਾਂ ਟਾਈਮ ਹੋ ਜਾਏਗਾ ਤੁਹਾਨੂੰ
ਕੋਈ ਗੱਲ ਵੇਚ ਆਪਾਂ ਰੈਸਟ ਰੂਮ ਵੀ ਬਣਾਏ ਹੋਏ ਨੇ ਨਾ, ਕੀਤੇ ਵੀ ਸੌ ਜੋ।
ਹਾਂ ਉਹ ਵੀ ਐ।
ਪੀਣ ਵਾਸਤੇ ਦਕਾਨਾਂ-ਦੁਕਾਨਾ
ਹੂੰ, ਵੈਸੇ ਚਾਂਦ ਤੇ ਪਹੁੰਚ ਗਏ, ਉੱਥੇ ਆਪਣਾ ਬੰਗਲਾ ਵੀ ਤਾਂ ਹੈਗਾ ਈ ਐ।
ਹਾਂ, ਮੈਂ ਕਿਹਾ ਉੱਥੇ ਕੀ, ਉੱਥੇ ਰੋਜ਼ ਉੱਥੇ ਸੌਣੇ ਆ ਅੱਜ ਕਿਤੇ ਹੋਰ ਵੇਖ ਲੈਂਨੇ ਆ।
ਅੱਛਾ।
ਹਾਂ, ਮੈਂ ਸੋਚਣ ਡਈ ਆ, ਕਿ ਜਿਵੇਂ ਜਾਂਦੇ-ਜਾਂਦੇ ਮੈਨੂੰ ਟੈਮ ਲੱਗ ਈ ਜਾਏਗਾ ਸਵੇਰ ਹੋ ਜਾਏਗੀ, ਫਿਰ ਉਹ ਜਿਹੜਾ ਸਾਡੇ ਵਿੱਚ ਸਵਿਮਿੰਗ ਪੂਲ ਪੈਂਦੇ ਨੇ, ਉਹ 'ਚ' ਥੋੜ੍ਹਾ ਜਿਆ ਨਾ-ਨੂੰ ਕੇ ਫਿਰ ਸਵੀਮਿੰਗ ਪੂਲ 'ਚ' ਨਾ ਕੇ, ਤੇ ਉੱਥੇ ਚੱਲ ਜਾਂਗੇ। ਤਿਆਰ ਸ਼ਿਆਰ ਹੋ ਕੇ ਫਿਰ ਜਿਹੜਾ ਉਹ ਕੱਪੜਿਆਂ-ਕੁਪੜਿਆਂ ਵਾਲਾ ਜਿਹੜਾ ਸਾਡਾ ਅਲੱਗ ਰੂਮ ਏ। ਉੱਥੋਂ ਕੱਪੜੇ-ਕੁਪੜੇ ਹਾਂ-ਹਾਂ ਕੱਪੜੇ-ਕੁਪੜੇ ਪਾ ਕੇ
ਤੁਸੀ ਪਹਿਲੇ ਜਿਮ ਵਗੈਰਾ ਨੀ ਜਾਉਗੇ, ਸਵੇਰੇ ਜਿਹੜੀ ਆਪਾ ਜਿਮ ਬਣਾਈ ਹੋਈਏ।
ਨਹੀਂ, ਮੈਂ ਸੋਚਣ ਦੀ ਆ, ਕੱਲ ਜਿਮ ਨਾ ਈ ਕਰਾ ਥੱਕੀ ਹੋਈ ਆ ਨਾ ਬਹੁਤ। ਰਿਲੈਕਸ ਜਿਹਾ ਕਰਨਾ ਚਾਹੁੰਦੀ ਆ, ਮਸਾਜ -ਮਸੂਜ ਲੈ ਕੇ। ਆਰਾਮ ਨਾਲ ਸੌਵਾਗੀ ਸਾਰਾ ਦਿਨ ਰੈਸਟ ਕਰਕੇ ਅਗਲੇ ਦਿਨ ਜਿੰਮ ਕਰਾਂਗੀ।
ਅੱਛਾ, ਐਂਵੇ ਕਰੋਗੇ।
ਹਾਂ
ਚਲੋ ਬਾਅਦ ਚੋਂ ਕਰਨਾ ਮੈਨੂੰ ਕੰਮ ਏ, ਵੰਸ਼ ਦਾ ਫੋਨ ਆਉਂਦਾ ਪਿਆ।
ਠੀਕ ਏ।
ਠੀਕ।